ਹੂੰ
ਹੈਲੋ
ਹੈਲੋ ਹਾਂਜੀ, ਹਾਂਜੀ ਹੋਰ ਸੁਣਾਓ ਤੁਸੀਂ ਠੀਕ ਹੋ ਜੀ।
ਹਾਂਜੀ, ਹਾਂਜੀ ਠੀਕ ਹੈ ਜੀ ਹਾਂਜੀ ਕਿਹੜੇ ਟੋਪਿਕ 'ਤੇ ਗੱਲ ਕਰਨੀ ਜੀ।
ਹਾਂਜੀ ਬਿਲਕੁਲ ਹੈਲੋ, ਹੈਲੋ, ਹਾਂਜੀ ਮੇਂ ਕਿਹਾ ਭੋਜਨ ਤੇ ਹਾਂਜੀ ਗੱਲ ਕਰਦੇ ਹਾਂ ਆਪਾਂ
ਭੋਜਨ ਤੇ ਗਲ਼ ਹਾਂਜੀ ਦੱਸੋ ਜੀ, ਅਜ ਸਵੇਰੇ ਕੀ ਨਾਸ਼ਤਾ ਕੀਤਾ ਤੁਸੀਂ ਫਿਰ ਕੀ ਬਣਾਇਆ ਸੀ।
ਨਹੀਂ ਬਸ ਵੇਖਣ ਦੀ ਚੀਜ਼ਾਂ ਬਣਾਏ ਸੀਗੇ। ਤੇ ਹੁਣ ਦੂਪੇਰੈ ਚਲੋ ਬੱਚੇ ਕਹਿੰਦੇ ਕਿ ਮਤਲਬ ਪਨੀਰ ਦੀ ਭੂਜੀ ਵਗੈਰਾ ਖਾਣੀ ਹੈ ਨਾ। ਹਾਂਜੀ ਤੇ ਉਹ ਬਣਾਤੀ ਸੀ। ਦੁਪਹਿਰੇ ਹਾਂਜੀ, ਹੁਣ ਸ਼ਾਮ ਦਾ ਰਹਿ ਗਿਆ ਹੁਣ ਸ਼ਾਮ ਨੂੰ ਦੇਖ ਹਣ ਕੀ ਥੋੜੀ ਬਹੁਤ ਤਿਆਰੀ ਕਰਲੀ ਸ਼ਾਮ ਦੀ
ਅੱਛਾ, ਬਸ ਲੇਡੀਜ਼ ਨੂੰ ਤਾਂ ਐਸੀ ਇਹੀ ਫਿਕਰ ਰਹਿੰਦਾ ਵੀ ਸਵੇਰੇ ਖਾਧਾ ਦੁਪਹਿਰੀ ਕੀ ਬਣਾਉਣਾ ਤੇ
ਹਾਂਜੀ-ਹਾਂਜੀ ਸ਼ਾਮ ਹਾਂਜੀ ਬੱਚਿਆਂ ਵਾਲੇ ਘਰ ਚ ਜਾਦਾ ਪ੍ਰੋਬਲਮ ਰੈਂਦੀ ਐ ਨਈ ਤੇ ਚਲੋ ਇੱਕ ਸਬਜ਼ੀ ਬਣਾਉਂਦੀਆਂ ਤੇ ਚਲੋ ਸਾਰਾ ਦਿਨ ਨਿਕਲ ਜਾਂਦਾ ਜਾਂ ਕਿਦਾਂ ਨਾ ਹੂੰ, ਵਿੱਚ ਚਲੋ ਆਪਣਾ ਕੁਛ ਜੀ ਕੀਤਾ ਕੁਛ ਸੈਂਡਵਿਚ ਵਗੈਰਾ ਬਣਾ ਲਏ।
ਹਾਂ ਠੀਕ ਐ ਠੀਕ ਐ
ਹਾਂਜੀ।
ਹੂੰ, ਅਸੀਂ ਵੀ ਸਵੇਰੇ ਬਣਾਏ ਸੀ ਆਲੂ ਵਾਲੀ ਰੋਟੀ ਬਣਾਈ ਸੀ। ਤੇ ਦੁਪਹਿਰੀ ਦਾਲ ਚੌਲ ਬਣਾਏ ਸੀਗੇ, ਹੁਣ ਦੇਖਦੇ ਆ ਵੀ ਕੀ ਕਰਨਾ, ਥੋੜ੍ਹਾ ਬਹੁਤਾ ਨਾਲ
ਹਾਂਜੀ, ਹਾਂਜੀ ਇਹ ਤਾਂ ਬਹੁਤੇ ਮਤਲਬ ਦਿਲ ਵੀ ਕਰਦਾ ਨਾ ਜਦੋਂ ਮਤਲਬ ਇੱਕ ਵਾਰੀ ਖਾਲੋ ਤੇ ਦੂਸਰੀ ਵਾਰੀ ਖਾਣ ਨੂੰ ਨਹੀਂ ਦਿਲ ਕਰਦਾ ਚਲੋ ਦੁਸੀ ਵਾਰੀ ਵੀ ਬੰਦਾ ਮਨ ਮਾਰ ਕੇ ਖਾ ਲੈਂਦਾ ਵਾ ਫੇਰ ਦੁਬਾਰਾ ਤੇ ਸਵੇਰੇ ਜੇ ਕਹੋ ਫੇਰ ਨੀ ਖਾਧਾ ਜਾਂਦਾ, ਹਨਾ ਹਾਂਜੀ ਓ ਖਾਦਾਂ ਹਾਂਜੀ ਹਾਂਜੀ ਓਦਾਂ ਤੇ ਵੈਸੇ ਭੋਜਨ ਤਾਜ਼ਾ ਹੀ ਬਣਾ ਕੇ ਤੇ ਤਾਜ਼ਾ ਹੀ ਖਾਣਾ ਚਾਹੀਦਾ ਨਾ
ਹਾਂਜੀ
ਹਾਂਜੀ ਤਾਜ਼ਾ ਬਣਾ ਕੇ ਤਾਜ਼ਾ ਹੀ ਖਾਣਾ। ਨ ਉਹ ਵੀ ਵਧੀਆ ਰਹਿੰਦਾ ਨਾਲੇ ਸਿਹਤ ਵੀ ਠੀਕ ਰਹਿੰਦੀ ਹੈ।, ਹਨਾ ਪਚਣ 'ਚ ਵੀ ਮਤਲ ਵਧੀਆ ਰਹਿੰਦਾ ਜਿੱਦਾ ਕਈ ਮਤਲਬ ਬਾਸੀ ਰੋਟੀ ਵਗੈਰਾ ਜਿੱਦਾਂ ਬਣਾ ਬਣਾ ਕੇ ਫ੍ਰਿਜ ਲਗਾ ਲੈਂਦੇ ਨੇ ਯਾਂ ਤਾਂ ਉਹ ਖਾਂਦੇ ਨੇ ਉਹ
ਬਾਸਾ ਤੇ ਖਾਣਾ ਏ, ਬਾਸਾ ਤੇ ਖਾਣਾ ਹੀ ਨਹੀਂ ਚਾਹੀਦਾ।
ਨਹੀਂ ਖਾਣਾ ਚਾਹੀਦਾ ਹਾਂਜੀ ਬਿਲਕੁਲ ਸਹੀ ਗਲ ਨਹੀਂ ਖਾਣਾ ਚਾਹੀਦਾ। ਤੇ ਪੇਟ ਖਰਾਬ ਹੁੰਦਾ ਹੈ, ਉਤੋ ਕਾਫ਼ੀ ਬਿਮਾਰੀਆਂ ਅਸੀਂ ਆਪਣੇ ਉੱਤੇ ਦਿੰਨੇ ਹਾਂ। ਹਨਾ ਬਾਸਾ ਖਾਣਾ ਖਾ ਕੇ, ਹਾਂਜੀ ਹੁਣ ਤੇ ਚਲੋ ਸਬਜ਼ੀਆਂ ਵੀ ਮਤਲਬ ਝੱਟ ਝੱਟੀ ਬਣ ਜਾਂਦੀ ਹੈ ਅੱਜ ਕੱਲ ਦਾ ਸਿਸਟਮ ਹੀ ਤੁਹਾਨੂੰ ਪਤਾ, ਕਾਫੀ ਮਤਲਬ ਵਧੀਆ ਬਣੇ ਹੋਏ ਆ ਅੱਗੇ ਤੇ ਹੁੰਦਾ ਸੀਗਾ ਚੁੱਲ੍ਹੇ ਤੇ ਬਣਾਉਣੀ ਆ ਕੁੱਛ ਕਰਨਾ ਕਿੰਨਾ-ਕਿੰਨਾ ਟਾਈਮ ਲੱਗ ਜਾਂਦਾ ਸੀ ਦਾਲ ਵਗੈਰਾ ਬਣਾਣ ਨੂੰ ਸਬਜ਼ੀ ਬਣਾਣ ਨੂੰ
ਹਾਂਜੀ
ਕਾਫੀ ਹੁਣ ਤੇ ਚਲੋ ਕੁੱਕਰ 'ਚ ਰੱਖੋ ਦੋ ਤਿੰਨ ਸੀਟੀਆਂ ਵਜਾਓ ਚਲੋ ਜੀ ਬਣਗੀ ਦਾਲ ਦੂਲ
ਹਾਂਜੀ ਜਲਦੀ ਹੀ ਮੁੱਕ ਜਾਂਦਾ।
ਹਾਂਜੀ ਜਲਦੀ ਕੰਮ ਖਤਮ ਹੋ ਜਾਂਦਾ ਹਾਂਜੀ, ਹਾਂਜੀ, ਫਿਰ ਵੀ ਮ ਮਤਲਬ ਕਈ ਲੇਡੀਜ਼ ਵੀ ਇੰਨਟਸਟਡ ਹੈ ਜਿੱਦਾਂ ਖਾਣਾ ਖੁਣਾ ਬਣਾਉਂਦੀਆਂ ਕਿੱਦਾਂ ਨਾ ਹਾਂਜੀ, ਕਈ ਤੇ ਕਾਫੀ ਕਰਦੇ, ਬਾਹਰੋ, ਹਾਂਜੀ ਹਾਂਜੀ ਬਾਹਰੋਂ ਮੰਗਾ ਲੋ ਤੇ ਬਾਹਰੋਂ ਖਾ ਲੈਦੇ ਕਿੱਦਾਂ ਨੇ ਪ ਹਾਂਜੀ, ਨਹੀਂ ਬਾਹਰੋਂ ਮਤਲਬ ਮੰਗਾਂਦੇ ਤਾਂ ਹੈ, ਪਰ ਕਦੀ ਕਦੀ ਏਦਾਂ ਨਹੀਂ ਕਿ ਮਤਲਬ ਡੇਲੀ ਯਾ ਚਲੋਂ ਅੱਜ ਵੀ ਮੰਗਾ ਲੋ, ਕੱਲ ਵੀ ਮੰਗਾ ਲੋ, ਪਰਸੋਂ ਵੀ ਮੰਗਾ ਲੋ ਇਦਾਂ ਨੀ। ਹੋਇਆ ਕਿਤੇ ਮਹੀਨੇ ਬਾਅਦ ਜਾਂ ਪੰਦਰਾਂ ਦਿਨ ਬਾਅਦ ਖਾ ਲਿਆ ਖਾ ਲਿਆ ਉਦਾਂ ਨੀ।
ਹਾਂਜੀ
ਹਾਂਜੀ, ਉਦਾਂ ਹਰ ਮਹੀਨੇ ਕੁਝ ਨਾ ਕੁਝ ਖਾ ਸਕਦੇ ਆ
ਜੇ ਜ ਖਾ ਖੂ ਲੈਂਦੇ ਆ ਨਾ ਬਾਹਰੋਂ, ਸਿਆਣਿਆਂ ਦਾ ਥੋੜਾ ਔਖਾ ਹੋ ਜਾਂਦਾ, ਉਹ ਕਹਿੰਦੇ ਚਲੋਂ ਘਰ ਈ ਨੇ ਆ ਘਰ ਹੀ ਖਾਨੇ ਆ
ਹੂੰ ਘਰ ਦਾ ਖਾਣਾ ਵਧੀਆ ਰਹਿੰਦਾ, ਬੱਚਿਆਂ ਨੂੰ ਵੀ ਮਤਲਬ ਘਰ ਦਾ ਪ੍ਰੋਵਾਈਡ ਕਰਾਣਾ ਚਾਹੀਦਾ। ਹਾਂਜੀ, ਕੋਈ ਪਾਸਤਾ ਹੋ ਗਿਆ ਜਾਂ ਮਕਰੋਨੀ ਹੋ ਗੀ ਨਾ, ਹਾਂਜੀ ਹਲਕਾ ਫੂਡ ਹੁੰਦਾ, ਬਾਹਰ ਦਾ ਚ ਮਸਾਲੇ ਵਗੈਰਾ ਬਹੁਤ ਤੇਜ਼ ਹੁੰਦੇ ਆ, ਉਹ ਪਚਣ ਚ ਕਾਫੀ ਟਾਈਮ ਲੈ ਲੈਂਦੇ ਆ, ਤੇ ਪੇਟ ਖ਼ਰਾਬ ਹੋ ਜਾਂਦਾ। ਗੈਸ ਬਣ ਜਾਂਦੀ ਐ, ਜਾਂ ਕਿੱਦਾਂ ਨਾ ਕੋਈ ਕਈ ਪ੍ਰੋਬਲਮ ਕ੍ਰੀਏਟ ਹੁੰਦੀ ਐ, ਹਾਂਜੀ ਗਰਮੀ ਬਹੁਤ ਆ। ਹਾਂਜੀ, ਕਾਫੀ ਸਾਰੀਆਂ ਪ੍ਰੋਬਲਮਸ ਆਦੀਆਂ
ਪੁਦੀਨੇ ਵਗੈਰਾ ਦੀ ਚਟਨੀ ਬਣਾਉਣੀ ਚਾਹੀਦੀ ਐ ਨਾ, ਅੱਜ ਕੱਲ ਗਰਮੀ ਬਹੁਤ ਐ ਨਾ, ਅਨਾਰਦਾਣਾ ਪੁਦੀਨਾ ਪਾ ਕੇ, ਉਹ ਚਟਨੀ ਬਣਾਓ। ਉਹਦੇ ਚ ਵੀ ਪਾਚਨ ਵਗੈਰਾ ਵਧੀਆ ਹੋ ਜਾਂਦਾ ਉਹਦੇ ਨਾਲ
ਅੰਬਚੂਰ ਲੋ ਪਿਆਜ ਵੀ ਬਣ ਜਾਂਦੀ ਐ, ਮਤਲਬ ਦਹੀਂ ਵਗੈਰਾ ਥੋੜਾ ਜਿਹਾ ਮਿਕਸ ਕਰਦਾ ਨਾ ਛੋ ਕਕੇ ਮੀ ਬਣ ਜਾਂਦੀ ਹੈ ਤਾਂ ਬਣ ਦੀ ਹੈ ਹਾਂਜੀ ਉਦਾਂ ਦੀਆ ਚੀਜ਼ਾਂ ਸਰਦੀਆਂ ਚ ਵਧੀਆ ਲੱਗਦੀਆਂ ਵਾ ਜਦਾ ਖਾਣ ਚ। ਮਤਬ ਸਰਦੀਆਂ ਚ ਤੇ ਕਾਫੀ ਸਬਜ਼ੀਆਂ ਫਰੈਸ਼ ਹੁੰਦੀਆਂ
ਹਾਂਜੀ।
ਪ ਤਾਂ ਸਬਜ਼ੀਆਂ ਵੀ ਬਹੁਤ ਮਤਲਬ ਮਿਲਦੀ ਹੀਆਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਹੁੰਦੀਆਂ ਵਾ ਖਾਣ ਨੂੰ ਤੇ ਉਹ ਹੀ ਖਾ ਖਾ ਕੇ, ਗਰਮੀ ਨਾਲ ਖਾਣਾ ਸਾਨੂੰ ਦਿਲ ਨੀ ਕਰਦਾ
ਹਾਂਜੀ
ਗਰਮੀ ਬਹੁਤ ਐ, ਚਾਵਲ ਚੂਵਲ ਖਾਧੇ ਜਾਂਦੇ ਨਾ, ਬੰਦਾ ਦਾਲ ਚੌਲ ਬਣਾ ਲਏ, ਰਾਇਤੇ ਨਾਲ ਚਾਵਲ ਬਣਾ ਲੋ ਬਰਿਆਨੀ ਟਾਈਪ ਹੈਨਾ, ਉਹ ਵੀ ਸਵਾਦ ਲੱਗਦੇ ਐ।
ਹੂੰ। ਬਾਕੀ ਬੱਚਿਆਂ ਦੀ ਚੁਆਇਸ ਐ, ਜੋ ਬੱਚੇ ਕਹਿਣ ਉਹ ਬਣਾਣਾ ਪੈਂਦਾ ਐ, ਕੀ ਕਰਨਾ।
ਚੀਾਂ ਖਸ਼ ਹਦਾ ਹਨਾ ਮਤਲਬ ਠਈ ਕਰਦੇ ਨੇ ਦੇਖਲੋ, ਅੱਜ ਕੱਲ੍ਹ ਹੁਣ ਆਪਾਂ ਲੋਕ ਕਿੱਦਾਂ ਮਤਲਬ ਜਿਹੜਾ ਰਾਮਾ ਤੋੜੀ ਹੋ ਗਈ ਘੀਆ ਹੋ ਲਵਾ ਕੱਦੂ ਵਗੈਰਾ ਹੋ ਗਿਆ, ਏਦਾਂ ਚੀਜ਼ਾਂ ਭਿੰਡੀਆਂ ਹੋਣਗੀਆਂ ਫੇ ਤਾ ਖੁਸ਼ ਹੋ ਕੇ ਖਾਂਦੀਆਂ ਬੱਚੇ ਨੂੰ ਇਹ ਚੀਜ਼ਾਂ ਦੇਖਦੇ ਹੀ ਨਹੀਂ, ਪਸੰਦ ਹੀ ਨਹੀਂ ਕਰਦੇ ਹੁਣ ਬਿਲਕੁਲ ਵੀ। ਖਾਂਦੇ ਆ ਹਾਂਜੀ, ਉਹ ਬਸ ਰਾਜਮਾਂ ਚਾਵਲ ਦੇ ਦੋ ਜਾਂ ਕੜੀ ਚਾਵਲ ਦੇ ਦੋ। ਮਾਂ ਰਾਜਮਾ ਦੀ ਦਾਲ ਵਗੈਰਾ ਬਣਾ ਦੋ, ਏਦਾਂ ਦੀਆਂ ਚੀਜ਼ਾਂ ਬਸ। ਹਾਂ, ਚਾਵਲ ਵੀ ਕੇ ਖਾਣਗੇ ਫੇਰ ਨਾਲ ਵੀ ਕੁਛ ਪਿਆਜ ਨੀ ਪਾਣਾ, ਕੋਈ ਕੁਛ ਨੀ ਕਰਣਾ, ਜੀਰਾ ਰਾਈਸ ਬਣਾ ਦੋ। ਬਸ ਉਹੀ ਕਹਿਣਗੇ, ਠੀਕ ਆ ਬਸ, ਹੂੰ ਤੇ
ਬੱਚਿਆਂ ਦਾ ਥੋੜ੍ਹਾ ਔਖਾ ਹੋ ਜਾਂਦਾ ਨਾ।
ਮੰਮਾ ਨਹੀਂ ਕੋਈ ਸਬਜ਼ੀ ਹੈਗੀ ਨਾਲ ਫੇਰ ਮੈਨੂੰ ਮੈਗੀ ਬਣਾ ਦੋ ਤੜਕਾ ਲਗਾ ਕੇ ਵਿੱਚ ਵੇ ਜੀਟੇਬਲਸ ਪਾ ਕੇ, ਮੈਂ ਤਾਂ ਓਦੇ ਨਾਲ ਈ ਰੋਟੀ ਖਾ ਲੁਗਾ, ਉਹ ਤੇ ਬੜਾ ਖੁਸ਼ ਹੋ ਕੇ ਖਾਂਦਾ ਆ, ਨਾਲ ਲੱਸੀ ਲੈ ਕੇ ਕੇ ਨਾ ਹਾਂ, ਉਹ ਬਹੁਤ ਖ਼ੁਸ਼ ਹੋ ਕੇ ਖਾਂਦਾ, ਹਾਂਜੀ, ਹਾਂਜੀ, ਹਾਂਜੀ। ਇਏਦਾਂ ਨੀ ਨਹੀਂ ਰੋਜ਼ ਤਾਂ ਨਹੀਂ ਚਲੋਂ ਮਤਲਬ ਹਫ਼ਤੇ ਚ ਦੋ ਕੇ ਵਾਰੀ ਤੇ ਖਾ ਹੀ ਲੈਂਦੇ ਐ। ਠੀਕ-ਠੀਕ ਐ ਨਾ, ਜਿੱਦਾਂ ਮਤਲਬ ਲਾਸਟ ਓਪਸ਼ਨ ਇਹੀ ਹੁੰਦਾ ਵਾ ਚਲੋ ਕੋਈ ਨੀ ਮੈਗੀ ਬਣਾ ਲੈਂਦੇ।
ਹੁੰ।
ਕੋਈ ਚ
ਨਾਲੇ ਜਲਦੀ ਬਣ ਬਣ ਜਾਂਦੀ ਐ।
ਹਾਂਜੀ, ਜਲਦੀ ਬਣ ਹਾਂਜੀ, ਸਵੇਰੇ ਕਰਨਾ ਜਾਂ ਦੁਪਹਿਰੇ ਕਰਨਾ ਸ਼ਾਮ ਨੂੰ ਤੇ ਮਤਲਬ ਬਹੁਤ ਘੱਟ ਹਾਂਜੀ, ਸ਼ਾਮੀ ਨੀ ਸ਼ਾਮੀ ਬਹੁਤ ਘਾਟ ਹੀ ਖਾਵਾਂਦੀ ਹਾਂਜੀ, ਟਾਈਮ ਚ ਵੀ ਖਾਣਾ ਖੁਣਾ ਖਾ ਲੈਣਾ ਚਾਹੀਦਾ ਨਾ ਸ਼ਾਮ ਨੂੰ।
ਹਾਂਜੀ, ਨਾਲੇ ਓਦਾਂ ਵੀ ਸਾਰੇ ਕਹਿੰਦੇ ਵੀ ਰਾਤ ਨੂੰ ਨਹੀਂ ਖਾਣਾ ਚਾਹੀਦਾ। ਰਾਤ ਨੂੰ ਜੋ ਆਪਾਂ ਖਾ ਕੇ ਉਦੋਂ ਹੀ ਸੋ ਜਾਂਦੇ ਹਾਂ ਨਾ ਫੇਰ ਉਹ ਪਚਦਾ ਘੱਟ ਐ। ਭੋਜਨ ਉਹੀ ਐ ਜਿਹੜਾ ਖਾ ਕੇ ਆਪਾਂ ਪਚਾ ਲਈਏ।
ਹਾਂਜੀ-ਹਾਂਜੀ।
ਜਿਹੜਾ ਪਚੇ ਨਾ ਤਾਂ ਉਹਦਾ ਫਾਇਦਾ ਨਹੀਂ ਕੋਈ ਵੀ।
ਹਾਂਜੀ-ਹਾਂਜੀ ਸਵੇਰੇ ਤੋ ਲੈ ਕੇ ਸ਼ਾਮ ਤੱਕ ਪਾਜ ਦੋੜ ਵਿੱਚ ਅਸੀਂ ਕੰਮ ਕੁਮ ਕਰਕੇ ਥੱਕ ਜਾਂਦੇ ਹਾਂ ਫੇਰ ਤੇ ਬਸ ਥਿੜਾ ਹੀ ਟਾਈਮ ਮਿਲਦਾ ਬਸ ਖਾਣਾ ਖਾਧਾ ਤੇ ਸਿਰਫ਼ ਦੋ ਤਿੰਨ ਚੱਕ ਲਗਾ ਲੋ ਜਾਂ ਕਮਰਾ ਸਾਫ਼ ਕਰਲੋ ਬਸ ਉਹੀ ਟਾਈਮ ਹੁੰਦਾ ਫੇਰ ਤਾਂ ਬਸ ਫਟਾਫਟ ਬੈਡ ਤੇ ਡਿੱਗਣ ਦੀ ਕਰ ਨੇ ਸਾਰੇ ਚਲੋ ਸੋਹੀਈਏ ਸਵੇਰੇ ਉੱਠਣਾ ਵੀ ਐ ਜਾਂ ਆਪਣਾ ਹੋਰ ਕੋਈ ਕੰਮ ਕਰਨਾ ਆਪਣਾ ਪਾਠ ਕਰਨਾ ਸਵੇਰੇ ਉੱਠ ਕੇ ਕੁਛ ਨਾ ਗੁਰਦੁਆਰੇ ਜਾਣਾ ਮੱਥਾ ਟੇਕਣ ਲਈ ਵੀ ਵੱਜ ਜਾਂਦੇ ਨੇ ਫ ਕੁਛ ਦੇਖੀ ਤਾਂ ਫੋਨ ਚਲੋ ਦੇਖ ਲੈਂਦੀ ਹਾਂ ਕੁਛ ਨਾ ਕੀ ਆਇਆ ਵਿੱਚ ਕੀ ਨਹੀਂ ਆਇਆ ਉਹ ਕਰਦੇ ਕਰਦੇ ਇੱਕ ਘੰਟਾ ਤੇ ਉਹਦੇ ਫੋਨ ਤੇ ਵੇਸਟ ਹੋ ਜਾਂਦਾ।
ਫੇਰ ਤੁਸੀਂ ਸ਼ਾਮ ਦੀ ਚਾਹ ਨਾਲ ਵੀ ਕੁਝ ਬਣਾਂਦੇ ਹੋ?
ਹਾਂਜੀ, ਹਾ ਚਾਹ ਤੇ ਜਿੰਨੀ ਵਾਰੀ ਵੀ ਪੀਣੀ ਖਾਲੀ ਪੀਤੀ ਨੀ ਜਾਂਦੀ ਚਾਹ। ਹਾਂਜੀ ਬੱਚਿਆਂ ਨੂੰ ਸ਼ਾਮ ਨੂੰ ਜ਼ਿਆਦਾ ਮੈਂ ਬਿਸਕੁਟ ਵਗੈਰਾ ਰੱਖਦੀ ਹਾਂ ਬਿਸਕਿਟ ਹੋਵੇ ਨਮਕੀਨ ਹੋਵੇ ਨਾ। ਇਦਾਂ ਹੀ ਚੀਜ਼ਾਂ ਬੱਚਿਆਂ ਨੂੰ ਖਿਲਾ ਦਿੰਣੀ ਆ ਸ਼ਾਮ ਨੂੰ ਫਰ ਕਿਉਂ ਫਿਰ ਰਾ ਖਾਣਾ ਵਗੈਰਾ ਵੀ ਜਲਦੀ ਖਾਣਾ ਹੁੰਦਾ ਨਾ ਫੇਰ ਤੇ ਮੈਂ ਹੈਵੀ ਚੀਜ਼ ਮਤਲਬ ਦਿੰਦੀ ਆਂ ਪਰ ਘੱਟ ਜਾਂ ਬ੍ਰੈਡ ਵਗੈਰਾ ਜੈਮ ਲਾ ਕੇ ਮਤਲਬ ਸੋਸ ਵਗੈਰਾ ਲਗਾ ਕੇ ਉਹ ਖਾ ਲੈਂਦੇ ਰ ਥੋੜ੍ਹੀ ਬਹੁਤ
ਹਾਂਜੀ
ਜਾਦਾ ਹੈਵੀ ਨੀ, ਥੋੜਾ ਬਹੁਤ ਨਾ ਹਾਂਜੀ-ਹਾਂਜੀ, ਕੁਛ ਨੀ ਕੁ ਨ ਜ਼ਿਆਦਾ ਦੁਪਹਿਰ ਨੂੰ ਕਰਦੇ ਨੇ ਸਕੂਲ ਆ ਕੇ ਜਿੰਦਾ ਨਾ। ਕੁਛ ਨਾ ਕੁਛ ਖਾਣ ਨੂੰ ਹੋਵੇ ਬਸ
ਸਾਡੇ ਤਾਂ ਚਾਹ ਦੇ ਟਾਈਮ ਵੀ ਫੇਰ ਕਹਿੰਦੇ ਇਹ ਨਾ ਨਹੀਂ ਕੁਛ ਨਾਲ ਹੋ ਜੇ ਤੇ ਵਧੀਆ ਚਾਹ ਨਾਲ ਵੀ ਹਾਂ।
ਜਿਹੜਾ ਮਟਰੀ ਹੋ ਗਈ। ਜਾਂ ਲਗਾ ਲਓ ਨਮਕੀਨ ਸੱਕਰ ਭਾਰੇ ਵਗੈਰਾ ਏਦਾਂ ਚੀਜ਼ਾਂ ਨਾ ਘਰ ਲਿਆ ਕੇ ਰੱਖਣੀਆਂ ਪੈਂਦੀਆਂ।
ਹਾਂਜੀ -ਹਾਂਜੀ ਉਹ ਫਿਰ ਬੱਚਿਆਂ ਦੇ ਨਾਲ ਖਾਣੀ ਹੁੰਦੀ ਨਾ।
ਹਾਂਜੀ ਹਾਂਜੀ ਖਾਣਾ ਹੁੰਦਾ ਉਹਨਾਂ ਨੇ।
ਹਾਂ
ਆਹ ਤੇ ਖਾਲੀ ਦ ਪੀਂਦੇ ਲਈ ਹੈਗੇ। ਭਾਵੇਂ ਮੇਰੇ ਬੱਚੇ ਤਾਂ ਦੋ ਵਾਰੀ ਚਾਹ ਪੀ ਲੈਣ ਤਿੰਨ ਵਾਰੀ ਪੀ ਲੈਣ ਅੱਜ ਜ਼ਿਆਦਾਤਰ ਤੇ ਨਿੰਬੂ ਪਾਣੀ ਹੋ ਗਿਆ ਸਕੈਸ਼ ਵਗੈਰਾ ਹੋ ਗਈ ਨਾ। ਇੱਦਾਂ ਦੀਆਂ ਚੀਜ਼ਾਂ ਬੱਚਿਆਂ ਨੂੰ ਦੇਣੀ ਚਾਹੀਦੀਆਂ ਬੱਚਿਆਂ ਦਾ ਮਤਲਬ -ਮਤਲਬ ਪਸੀਨਾ ਵਗੈਰਾ ਨਾ ਆਵੇ। ਠੀਕ ਲ ਨਾ ਬੱਚਿਆਂ ਦੀ ਬੋੜੀ ਗਲੂਕੋਨ ਡੀ ਦਾ ਪਾਣੀ ਹੋ ਗਿਆ।
ਹਾਂ ਹਾਂਜੀ ਚਾਹ ਨਾ ਜਰਾ ਪਾਚਨ ਸਹੀ ਹੋ ਜਾਂਦਾ।
ਚਾਹ ਦੀ ਤਾਂ ਤਲਫ਼ ਹੁੰਦੀ ਹੈ ਕਹਿ ਲੇ ਸਵੇਰੇ ਉਠੋ ਚਾਹ ਪੀ ਲੋ ਸ਼ਾਮ ਹੋਵੇ ਚਾਹ ਪੀ ਲੋ। ਕੋਈ ਆ ਗਿਆ ਤਾਂ ਚਾਹ ਬਣਾ ਲੋੋ ਬੱਚੇ ਤਾਂ ਘੱਟ ਹੀ ਪੀਂਦੇ ਨੇ ਚਾਹ ਹਾਂਜੀ।
ਹਾਂਜੀ- ਹਾਂਜੀ
ਹਾਂਜੀ
ਹਮ
ਹਾਂਜੀ
ਮੈਂ ਕਯਾ ਕੀ ਬਣਾ ਰਹੇ ਤੁਸੀ ਆਜ ਸਾ਼ਮ ਨੂੰ
ਸ਼ਾਮ ਨੂੰ ਵੇਖਦੇ ਹਾਂ ਪਨੀਰ ਪਿਆ ਪਨੀਰ ਦੀ ਭੁਰਜੀ ਬਣਾਵਾਂਗੇ।
ਵਧੀਆ ਵਾ ਪਨੀਰ ਤੇ ਹਾਂਜੀ -ਹਾਂਜੀ ਘਰ ਹੋਣਾ ਚਾਹੀਦਾ ਵਾ ਕੁਛ ਨਾ ਕੁਛ ਰ
ਹਾਂਜੀ ਨਹੀਂ ਪਨੀਰ ਫੇਰ ਲਿਆ ਕੇ ਰੱਖ ਲਈ ਦਾ ਨਾ। ਹਾਂਜੀ ਜਿਸ ਤਰ੍ਹਾਂ ਕੋਈ ਜ਼ਿਆਦਾ ਆਏ ਤੇ ਫੇਰ ਪਨੀਰ ਬਣਾ ਲਈ ਦਾ ਭੁਰਜੀ ਬਣਾ ਲਈ ਦਾ। ਚੀਜ਼ ਚਿਲੀ ਵਾਂਗੂ ਬਣਾ ਲਈ ਦਾ ਹਾਂਜੀ।
ਵਗੈਰਾ ਕਿਸੇ ਵੇਲੇ ਬਣਾ ਲਿਆ ਉਹ ਵੀ ਸਵਾਦ ਜਾਂਦੇ ਖਾਣ 'ਚ ਪਿਆਜ ਵਗੈਰਾ ਪਾ ਕੇ ਹਰੀ ਮਿਰਚ ਚਾਦਰਾਂ ਵਗੈਰਾ ਪਾ ਕੇ ਸਵਾਦ ਬਣਦੇ ਨੇ ਉਹ ਵੀ ਹਾਂਜੀ ਇਹ ਤਾਂ ਹੁਣ ਨੋਰਮਲ ਚੀਜ਼ ਹੋ ਗਈ। ਸਬਜ਼ੀਆਂ ਦੇ ਨਾਲ‌- ਨਾਲ ਇਹ ਵੀ ਘਰ 'ਚ ਹੋਣਾ ਚਾਹੀਦਾ ਕਿਤੇ ਐਮਰਜੈਂਸੀ ਨਾ ਹਾਂਜੀ ਇਹ ਵੀ ਹੁਣ ਅ ਹੋ ਗਈ ਲੋੜ ਦੀ ਚੀਜ਼ ਹੀ ਹੋ ਗਈ।
ਹਾਂਜੀ- ਹਾਂਜੀ
ਐਂਦੇ ਤੋਂ ਬਿਨਾਂ ਨੀ ਗੱਲ ਬਣਦੀ।
ਨੀ ਗੱਲ ਬਣਦੀ ਕੋਈ ਕਿਸੇ ਦੇ ਕੋਈ ਗੈਸਟ ਹੀ ਆ ਜਾਂਦਾ।
ਹਾਂਜੀ ਫੇਰ ਨਾਲ ਦੁਦਾ ਥੋੜ੍ਹਾ ਜਿਹਾ ਬਣਾ ਲਉ ਤਾਂ ਵਧੀਆ ਲੱਗਦਾ ਨਾਲੇ।
ਹਾਂਜੀ ਹਾਂਜੀ ਖਾਣਾ ਵਗੈਰਾ ਮਤਲਬ ਸਰਵ ਕਰਨਾ ਅੱਛਾ ਲੱਗਦਾ ਥੋੜਾ ਜਿਹਾ ਨਾ।
ਗਰਮੀਆਂ ਚ ਸੇ਼ਕ -ਸ਼ੂਕ ਵੀ, ਬਣਾ ਲੈਂਦੇ ਹੋਣੇ ਫੇਰ ਘਰ ਹੈਨਾ?
ਹਾਂਜੀ -ਹਾਂਜੀ, ਬਣਾ ਲੇਂਦੇ ਐ, ਮੈਂਗੋ ਸੇ਼ਕ ਹੋ ਗਿਆ, ਬਨਾਨਾ ਸੇ਼ਕ ਹੋ ਗਿਆ ਬੱਚੇ ਨੂੰ ਜੁਕਾਮ ਦਾ ਸੀਜ਼ਨ ਹੈ, ਹੁਣ ਮਤਲਬ, ਇਹੀ ਬੱਚੇ ਖੁਛ ਹੋ ਕੇ ਜ਼ਿਆਦਾ ਪੀਂਦੇ ਹਨ। ਹਾਂਜੀ ਬੱਚਿਆਂ ਨੂੰ ਤਾਂ ਲੀਕਵੇਡ ਜਿੰਨਾ ਦੋ, ਓਨਾ ਥੋੜ੍ਹਾ
ਹਾਂਜੀ, ਅੰਦਰੋਂ ਗਰਮੀ ਨਿਕਲਦੀ ਹੈ ਫੇਰ।
ਹਾਂਜੀ ਵਗੈਰਾ ਪਾ ਕੇ ਨਾ ਥੋੜਾ ਕੈਸ਼ ਪਾ ਕੇ ਦੁੱਧ ਪਾ ਕੇ ਵਿੱਚ ਬਲੈਂਡਰ ਨੂੰ ਕਰਕੇ ਤੇ ਉਹ ਵੀ ਬਹੁਤ ਟੈਸਟੀ ਬਾਣ ਜਾਂਦਾ। ਵਿੱਚ ਮਲਾਈ ਪਾ ਲਉ, ਬਰਫ਼ ਪਾ ਲਓ, ਉਹ ਵੀ ਸਵਾਦ ਬਾਣ ਜਾਂਦਾ ਹੈ, ਖਾਣ ਚ ਵੀ ਵਧੀਆ ਰਹਿੰਦਾ। ਪੇਟ ਵੀ ਠੀਕ ਰਹਿੰਦਾ, ਉਹਦੇ ਨਾਲ।
ਹਾਂਜੀ।
ਹਾਂਜੀ ਚਲੋ ਜੀ, ਠੀਕ ਹੈ ਜੀ, ਫੇਰ ਕਰਦੇ ਆ ਗੱਲ ਤਾਡੇ ਨਾਲ ਠੀਕ ਹੈ? ਓਕੇ ਜੀ, ਸਤਿ ਸ੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ